ਹੈਲੋ
ਹੈਲੋ
ਹਾਂਜੀ ਸਸ ਸ੍ਰੀ ਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ।
ਵਧੀਆ ਜੀ ਵਧੀਆ ਤੁਸੀਂ ਸੁਣਾਓ, ਬਸ ਫੋਨ ਕੀ ਕੀਤਾ ਅੱਜ ਸਵੇਰ ਦਾ ਤੇ ਮੀਂਹ ਪੈ ਰਿਹਾ ਏ।
ਹਾਂਜੀ ਹਾਂਜੀ ਅਜ ਤਾਂ ਮੀਂਹ ਪੈ ਰਿਆ ਠੰਡ ਹੋ ਗਈ ਏ ਗਰਮੀ ਬ
ਕੀ ਕੱਪੜੇ ਧੋ ਕੇ ਰੱਖੇ ਹੋਏ ਹੈ, ਘੁੰਮ ਫਿਰ ਕੇ ਆਏ ਸੀ ਕੱਪੜੇ ਐਡੇ ਹੋਏ ਪਏ ਹੈ ਧੋ ਕੇ ਰੱਖੇ ਹੋਏ ਸੁੱਕ ਸੁਕਣ ਪਾਨ ਦੀ ਜਗ੍ਹਾ ਹੀ ਨੀ ਦਿਖ ਰੀ ਕਿੱਥੇ ਪਾਈਏ ਕਿੱਥੇ ਨਾ ਪਾਈਏ।
ਉਹ ਤਾਂ ਹੋਈ ਹੁਣ ਬਰਸਾਤ ਇਸ ਟੇਮਸ ਨਿ ਸੁੱਕਣ ਲੱਗੇ।
ਹਾਂਜੀ ਬੱਚਿਆਂ ਦੇ ਹਜੇ ਪ੍ਰੋਜੈਕਟ ਰਹਿੰਦੇ ਆ ਮੋਡਲ ਵਗੈਰਾ। ਉਹ ਸਕੂਲ ਵੀ ਖੁੱਲ ਤੇ ਇਹ ਹੁਣ ਉਹ ਕੰਪਲੀਟ ਵੀ ਨੀ ਕੀਤੇ ਬੱਚਿਆਂ ਨੇ ਘੁੰਮਣ ਫਿਰਨ ਵਿਚ ਰਹੇ ਬੱਚੇ ਪਹਲੇ।
ਹਾਂਜੀ-ਹਾਂਜੀ ਇਹ ਤਾਂ ਹੀ ਸਭ ਦਾ ਸਭ ਦਾ ਹੀ ਹਾਲ ਏ। ਭਾਬੀ ਸਬ ਦਾ ਇੱਥੇ ਬੱਚਿਆਂ ਦੇ ਪ੍ਰੋਜੈਕਟ ਚੱਲ ਰਹੇ ਨੇ ਇਹ ਇੱਕ ਸਕੂਲ ਵਾਲਿਆਂ ਨੇ ਨਾ ਬੜਾ ਈ ਕੀਤਾ ਹੋਇਆ ਕਹਿੰਦੇ ਨੇ ਇੰਨੀ-ਇੰਨੀ ਐਕਟੀਵਿਟੀਆਂ ਦੇ ਦਿੰਦੇ ਨੇ ਨਾਲੇ ਦਾ ਕੋਈ ਮਤਲਬ ਵਸ ਤਾਂ ਹੁੰਦਾ ਨੀ ਹੈਗਾ, ਕੋਈ ਰਿਜ਼ਲਟ ਚ ਤਾਂ ਸ਼ੋ ਡਾਊਨ ਹੁੰਦੇ ਨੀ ਹੈਗੇ ਮਾਕਸ। ਬਸ ਏਦਾਂ ਹੀ ਆਪਣਾ ਹੋ ਦੇ ਦੇ ਨੇ ਹੋਲ ਡੇ ਹੋਮਵਰਕ ਕਰਕੇ ਦੇ ਦਿੰਦੇ ਨੇ ਤੇ ਬੱਚੇ ਕਹਿੰਦੇ ਸੀ ਯੂ ਟੀ ਦੀ ਤਿਆਰੀਆਂ ਭਰੀਏ ਕਿ ਲੈਡਨਿੰਗ ਕਰੀਏ ਕਿ ਅਸੀਂ ਕੀ ਕਰੀਏ।
ਹਾਂਜੀ।
ਹੂੰ
ਇਹੀ ਬੱਚੇ ਨੂੰ ਅਗਰ ਯੂਟੀ ਦੀ ਤਿਆਰੀ ਦੇਣ ਲੱਗੇ ਐ। ਇਕ ਦਮ ਖੁੱਲਦੀ ਯੂਟੀ ਹੈ, ਤੇ ਫੇਰ ਇਸ ਤੋਂ ਬਾਅਦ ਮਤਲਬ ਮ ਡਲ ਵਗੈਰਾ ਐਕਟੀਵਿਟੀ ਵਗੈਰਾ ਵਾਲੇ ਕੰਮ ਨੀ ਨਾ ਦੇਣੇ ਚਾਹੀਦੇ ਓਨਲੀ ਪੜ੍ਹਾਈ ਵਾਲੇ ਦੇਣੇ ਚਾਹੀਦੇ ਐ ਔਰ ਉਹ
ਇਹੀ-ਇਹੀ ਸਾਡੇ ਅੱਦੇ ਘਰ ਦੀ ਕਹਾਣੀ ਐ। ਹੁਣ ਤੱਕ ਮੋਡਲ ਬਣੇ ਹੀ ਨਹੀਂ ਹੈਗੇ, ਇੱਕ-ਇੱਕ ਵੀ ਮੋਡਲ ਪਲ ਧਿਆਨ ਨਹੀਂ ਹੋਇਆ ਕਿਉਂਕਿ ਨਾ ਉਹ ਕਹਿੰਦੇ ਕਿ ਪਹਿਲੇ ਬੱਚੇ ਘੁੰਮਦੇ ਫਿਰਦੇ ਰਹੇ ਅੰਮ੍ਰਿਤਸਰ ਚਲੇ ਗਏ ਕਹਿਣ ਲੱਗਾ ਉਹ ਪਟਿਆਲਾ ਚਲੇ ਗਏ ਘੁੰਮਦੇ ਰਹੇ। ਤਾਂ ਹੁਣ ਕਹਿੰਦੇ ਨੇ ਕਿ ਘਰੇ ਆ ਕੇ ਬਣਾਵਾਂਗੇ ਮੰਮੀ ਟੁੱਟ ਜਾਂਦੇ ਆ ਥਰਮਾਕੋਲ ਦੇ ਮਾਡਲ। ਚੱਲਦੇ ਨੀ ਹੈਗੇ ਉਹ ਫਿਰ ਕਿੱਥੇ ਸੇਫਟੀ ਕਿ ਥੇ ਹੁੰਦੀ ਹੈ ਉਹ ਲਾਸਟ ਏਚ ਹੀ ਬੰਨਨੇ ਹੁੰਦੇ ਨੇ ਉਹ ਹੁਣ ਬਸ ਲ ਉਹ ਨੇ ਬੱਚੇ ਬਣਾ ਨੇ ਤੇ ਪਰ ਕਹਿਣਾ ਕਿ ਸਵੇਰ ਦੇ ਉਹ ਤਾਈ ਤਾਂ ਕਹਿੰਦੇ ਨੇ ਮੰਮੀ ਨੈ ਆਦਾ ਕੁਛ ਹੁੰਦਾ ਨੀ ਸਕੂਲ ਵਾਲੇ ਕੋਈ ਵੈਲਊ ਦਿੰਦੇ ਨੀ ਐ, ਬਣਾਉਣ ਤੋਂ ਬਾਅਦ ਵੀ। ਐਵੇਂ ਆਪਣਾ, ਉੱਥੇ ਰੱਖ ਦਿੰਦੇ ਨੇ।
ਪਰ ਨਾ ਇਹਨਾਂ ਨੂੰ ਬ ਸਾਰਿਆਂ ਨੂੰ ਮਿਲ ਕੇ ਨਾ ਪੇਰੈਂਟਸ ਨੂੰ ਕੰਪਲੇਂਨ ਕਰਨੀ ਚਾਹੀਦੀ ਐ। ਇੱਕ ਤੇ ਪੈਸਾ ਵੇਸਟ ਇੱਕ ਟਾਈਮ ਵੇਸਟ ਉਹ ਬੱਚੇ ਆ ਖੁਦ ਤੋਂ ਥੋੜਾ ਬਣਾਉਂਦੇ ਆ, ਜਾਂ ਤੋਂ ਬਾਹਰੋਂ ਬਣਾ ਲੈਂਦੇ ਆ ਜਾਂ ਪੇਰੈਂਟਸ ਨੂੰ ਕਹਿੰਦੇ ਆ ਵੀ ਬਣਵਾਓ। ਤੇ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ ਐ, ਹੋਰ ਕੰਮ ਬਥੇਰੇ ਹੁੰਦੇ ਐ।
ਹਾਂਜੀ ਹਾਂਜੀ, ਹੁਣ ਤਾਂ ਭਾਬੀ ਬਥੇਰੇ ਬਣਨ ਲੱਗ ਗਏ ਨੇ ਬਾਹਰ ਕੋਈ ਘਰੇ ਬਣਾ ਕੇ ਖੁਸ਼ ਨੀ, ਸਾਰੇ ਪ੍ਰੋਜੈਕਟ ਬਾਹਰ ਹੀ ਬਣਦੇ ਨੇ ਹੁਣ ਸਾਰੀ ਸਟੇਸ਼ਨ ਤੇ ਹੈਂ ਸਭ ਲੋਕ ਹੀ ਬਣਾ ਲੈਂਦਾ, ਪੈਸੇ ਦੇ ਦੇ ਕੇ ਬਣਵਾਉਂਦਾ ਐ। ਕੋਈ ਫਾਇਦਾ ਹੈ ਨਹੀਂ, ਬੱਚੇ ਦੇ ਤਾਂ ਕੋਈ ਸਟੱਡੀ ਬੇਸ ਦੀ ਕੋਈ ਉਹ ਨਹੀਂ ਹੁੰਦੀ। ਕਿ ਹਾਂ ਬਈ ਬੱਚੇ ਨੇ ਕੁੱਛ ਸਮਝਿਆਂ ਕੀਤਾ, ਫਾਲਤੂ ਦੇ ਖਰਚੇ ਹੈਗੇ ਨੇ ਪੈਸਿਆਂ ਦੇ ਹੋਰ ਕੁੱਛ ਨੀ ਹੈਗਾ। ਨਾ ਪੈਸਾ ਫੇ, ਕੁਛ ਹੁੰਦਾ ਨੀ ਐਵੇਂ ਬਰਬਾਦੀ ਐ ਪੈਸਿਆਂ ਦੀ। ਬੱਚਿਆਂ ਨੇ ਜਿਹੜਾ ਕੁਛ ਪੜ੍ਹਨਾ ਲਿਖਣਾ, ਉਹ ਸਕੂਲ ਪੜ੍ਹਨਾ ਟਿਊਸ਼ਨਾਂ ਦੇ ਪੜ੍ਹਨਾ ਬੱਚੇ ਕਈ ਉ ਮੋ ਡਲ ਨੂੰ ਕੋਈ ਸਮਝਦੇ ਥੋੜਾ ਨਾ, ਕਿ ਹਾਂ ਕੋਈ ਸਾਡੀ ਐਕਟੀਵਿਟੀ ਐ ਅਸੀਂ ਬਣਾਈਏ ਬੱਚੇ ਨੀ ਬਣਾਉਂਦੇ ਭਾਬੀ। ਉਹ ਹੈ ਨਾ ਅਸੀਂ ਤਾਂ, ਫੇਰ ਵੀ ਕਹਿੰਦੇ ਪਏ ਆਪਣੇ ਬੱਚਿਆਂ ਨੂੰ ਬਣਾ ਲੋ। ਲੋਕੀ ਭਾਰੋਂ ਬਣਵਾਉਂਦਾ ਪਿਆ, ਸਾਰੇ ਮੈਂ ਵੇਖ ਕੇ ਆਈ ਹਾਂ ਨਾ ਸਾਰੇ ਬੱਚੇ ਬਣਵਾ ਰਹੀ ਸੀ।
ਉਹ ਕੀ ਫਾਇਦਾ ਬੱਚੇ ਮਤਲਬ ਕੋਈ ਬੱਚਿਆਂ ਨੂੰ ਕੁਛ ਜਾਂ ਤੇ ਕੁਛ ਮਿਲ ਰਿਹਾ ਹੋਏ। ਗਿਆਨ ਮਿਲ ਰਿਹਾ ਐ, ਕੁਛ ਹੋ ਰਿਹਾ ਐ, ਕੋਈ ਨੌਲੇਜ ਮਿਲ ਰਿਹਾ ਹੋਏ, ਕੋਈ ਏਦਾਂ ਤੇ ਹੈ ਨਹੀਂ। ਬਣਾ ਕੇ ਬਾਹਰੋਂ ਉਹਦੀ ਬਣਵਾ ਕੇ, ਉਹਦੇ ਵਾਸਤੇ ਮਤਲਬ ਟਾਈਮ ਵੇਸਟ ਪੈਸਾ ਵੇਸਟ
ਨਾ ਸਕੂਲ ਵਾਲਿਆਂ ਨੇ ਕੰਪਲਸਰੀ ਕਰਤਾ, ਉਹ ਬੱਚਿਆਂ ਨੇ ਸੋਨਾ ਨਾ ਲੈ ਕੇ ਤਾ ਡਾਂਟ ਖਾਣੀਏ ਟੀਚਰਾਂ ਤੋਂ ਉਹ ਬੱਚੇ ਵਿਚਾਰੇ ਡਰਮੇ ਬਣਾ ਬਣਵਾਉਂਦੇ ਪਏ ਜਾਂਦੇ ਪਏ ਇਹ ਸਕੂਲ ਵਾਲੇ ਨੂੰ ਬੰਦ ਕਰਨੀ ਚਾਹੀਦੀ ਨੇ, ਫੋਰਨ ਦੇ ਵਿਚ ਸਕੂਲਾਂ ਚ ਆਵੇ ਨੀ ਹੁੰਦਾ। ਉੱਥੇ ਨੀ ਐਕਟੀਵਿਟੀਆਂ ਦਿੱਤੀਆਂ ਜਾਂਦੀਆਂ ਵਾ ਵੀ, ਨਾਈ ਵਰਡਨ ਦੀ ਉੱਥੇ ਕੋਈ ਬਰਡਨ ਵਾਲੀ ਸਟੱਡੀ ਹੁੰਦੀ, ਉੱਥੇ ਨੀ ਬੱਚਿਆਂ ਨੂੰ ਇੰਨਾ ਉ ਕੀਤਾ ਜਾਂਦਾ, ਸਾਡੇ ਇੰਡੀਆ ਚ ਜ਼ਿਆਦਾ ਹੈਗੀਆਂ ਇਹ ਚੀਜ਼ਾਂ। ਪ੍ਰਾਈਵੇਟ ਸਕੂਲਾਂ ਚ ਜ਼ਿਆਦਾ ਹੈਗੀਆਂ ਨੇ, ਗੌਰਮੈਂਟ ਹੀ ਪ੍ਰਾਈਵੇਟ ਚ ਜ਼ਿਆਦਾ ਹੈਗੀਆਂ ਨੇ, ਇੰਗਲਿਸ਼ ਮੀਡੀਅਮ ਵਿੱਚ, ਉਹਨਾਂ ਦੀ ਫੀਸਾਂ ਵੀ ਹੈ ਹੀ ਹੈਗੀਆਂ ਨੇ, ਹੁਣ ਵੇਖੋ ਤੁਸੀਂ ਇੰਗਲਿਸ਼ ਮੀਡੀਅਮ ਜਿੰਨੇਂ ਵੀ ਸਕੂਲ ਆਉਣੇ ਨੇ ਸਾਰੇ ਤੁਹਾਨੂੰ ਮਹਿੰਗੇ ਹੀ ਵਿਖਣੇ ਨੇ। ਔਰ ਜਿਹੜੇ ਲੋਕੀ ਅੱਜ ਕੱਲ੍ਹ ਗੌਰਮੈਂਟ ਚ ਪਾ ਕੇ ਖੁਸ਼ ਨਹੀਂ ਹੈਗਾ।
ਪਰ ਅੱਜ ਕੱਲ ਕੀ ਐ, ਪਤਾ ਭਾਬੀ ਜੀ। ਮਤਲਬ ਗੌਰਮੈਂਟ ਸਕੂਲ ਨਾ ਅੱਜ ਕੱਲ ਦੇਖੋ, ਸੀ ਬੀ ਐਸ ਈ ਬੋਰਡ ਕਰਦਾ ਐ, ਮੋ ਦੀ ਸਰਕਾਰ ਨੇ, ਤੇ ਮਤਲਬ ਇੰਨੀ ਅੱਛੀ ਪੜ੍ਹਾਈ, ਸਾਡੇ ਹਰਿਆਣਾ ਵਿੱਚ ਇੰਨੀ ਫੈਸਿਲਟੀ ਕਿਆ ਮਿਲ ਰਹੀਆਂ ਨਾ ਔਰ ਇੰਨੀ ਅੱਛੀ ਪੜ੍ਹਾਈ ਚੱਲ ਰਹੀ ਹੈ ਪਰ ਉਹੀ ਹੈ ਕਿ ਹਰ ਪੈਰੈਂਟਸ ਸੋਚਦਾ ਕਿ ਨਹੀਂ ਪ੍ਰਾਈਵੇਟ ਇਚ ਪੜ੍ਹਾਈਏ ਪਤਾ ਨ ਨਹੀਂ ਕਿੱਦਾਂ ਦੀ ਹੋਏਗੀ ਕਿੱਦਾਂ ਦੀ ਨੀ ਹੋਏਗੀ ਮਤਲਬ ਮੇਰੇ ਬੇਟੇ ਦਾ ਇੱਕ ਫਰੈਂਡ ਹੈ ਉਹ ਉੱਧਰ ਹੀ ਪੜ੍ਹ ਰਿਹਾ ਇੰਨੇ ਅੱਛੇ ਮਾਰਕਸ ਤਾਯਾ ਉਹਦੇ ਔਰ ਇੰਨੀ ਓਪਰਚਨਿਟੀਆਂ ਮਿਲ ਰਹੀਆਂ ਨੇ ਨਾ ਉਹਨੂੰ ਇੰਨੀ ਮਤਲਬ ਕਦੇ ਕੁਛ ਮਿਲਦਾ ਕਦੇ ਕੁਛ ਮਿਲਦਾ ਔਰ ਗੌਰਮੈਂਟ ਪੇ ਪੇਪਰ ਦੀ ਤਿਆਰੀ ਵੀ ਉਹ ਆਪ ਹੀ ਕਰਾਂਦੇ ਆ ਮਤਲਬ ਬਹੁਤ ਅੱਛਾ ਤੇ ਪਰ ਸਾਡੇ ਲੋਕ ਕਿ ਵਿਸ਼ਵਾਸ ਨਹੀਂ ਨਾ ਕਰਦਾ ਕਿ ਨਹੀਂ ਪਤਾ ਨੀ ਕਿੱਦਾਂ ਦੀ ਹੋਏਗੀ ਪੜ੍ਹਾਈ ਆਪਾਂ ਲੋਕੀ ਪ੍ਰਾਈਵੇਟ ਸਕੂਲ ਵਿੱਚ ਪੜ੍ਹਾ ਕੇ ਜ਼ਿਆਦਾ ਖੁਸ਼ ਹੈਗਾ ਬਈ ਨਹੀਂ ਬੱ
ਹਾਂਜੀ, ਹਾਂਜੀਂ, ਹਾਂਜੀ ਬਸ ਉਹੀ ਹੈਗੀ ਨਾ। ਵੇਖੋ -ਵੇਖੀ ਸਭ ਸੋਚਦਾ ਕਿ, ਨਹੀਂ ਮੇਰਾ ਬੱਚਾ ਇੱਥੇ ਪੜ੍ਹ ਰਿਹਾ, ਇੱਥੇ ਪੜ੍ਹ ਰਿਹਾ ਕੋਈ ਐਂ ਨੀ ਸੋਚਦਾ ਨਾ, ਕਿ ਬੱਚੇ ਨੇ ਪੜ੍ਹਿਆ ਕੀ ਹੈਗਾ ਉਹ ਕੋਈ ਨੀ ਬਸ ਇਹ ਹੁੰਦਾ, ਇਸ ਸਕੂਲ ਵਿੱਚ ਪੜ੍ਹ ਰਿਹਾ। ਆਹੋ, ਅਛ ਵੱਧ ਤੋਂ ਵੱਧ ਪਾਈ ਏ, ਵੱਧ ਤੋਂ ਵੱਧ ਪਾਈ ਏ। ਉਹੀ ਹੈ ਨਾ ਬੱਚੇ ਨੇ ਅਗਰ ਪੜ੍ਹਨਾ ਨਾ, ਭਾਬੀ ਤਾਂ ਗੌਰਮੈਂਟ ਚ ਵੀ ਪੜ੍ਹ ਲੈਣਾ ਨਹੀਂ ਪੜ੍ਹਨਾ ਤਾਂ ਵੱਡੇ ਸਕੂਲੇ ਚ ਵੀ ਪੜ੍ਹਨਾ ਨੀ, ਹੈਗਾ ਬਸ ਉਹੀ ਹੈ ਨਾ ਅੱਜ ਕੱਲ ਪੜ੍ਹਾਈਆਂ ਦੇ ਬੜੇ ਖਰਚੇ ਨੇ, ਬੜੇ ਖਰਚੇ ਨੇ ਪਰ ਉਹ ਇਹ ਨਾ ਬੱਚਾ ਪੜ੍ਹ ਲਿਖ ਜਾਵੇ ਤਾਂ, ਵਸੂਲ ਏ ਨਾ ਪੜ੍ਹੇ ਲਿਖੇ ਤਾਂ ਸਮਝੋ ਕੀ ਕਰਾਂਗੀਆਂ, ਪਰ ਹੁਣ ਅੱਜ ਕੱਲ੍ਹ ਤਾਂ ਕੀ ਹੋ ਗਿਐ ਅੱਜ ਕੱਲ੍ਹ ਜੋ ਵੀ ਹੈ, ਹਰ ਹਰ ਬੰਦਾ ਕਹਿੰਦੈ ਏ, ਏ -ਆਈ ਦਾ ਕੋਰਸ ਕਰ ਲਉ। ਪੜ੍ਹਨ ਪੜ੍ਹਾਈ ਦਾ ਏ -ਆਈ ਦਾ ਕੋਰਸ ਕਰ ਲੋ, ਬਸ ਇਹੀ ਚੱਲ ਰਿਹਾ ਅੱਜ ਕੱਲ ਤਾਂ। ਹੁਨ ਤਾਂ, ਸਟੱਡੀ, ਪਹਿਲੇ ਹੁੰਦਾ ਸੀ ਤਿ ਇੰਨੀ ਵੈ ਵੈਲਿਊ ਹੈਗੀ ਸੀ, ਗ੍ਰੈਜੂਏਸ਼ਨ ਦੀ, ਹੁਣ ਗ੍ਰੈਜੂਏਸ਼ਨ ਦੀ ਵੈਲਿਊ ਘੱਟ ਕਰ ਦਿੱਤੀ।
ਗ੍ਰੈਜੂਏਸ਼ਨ ਦੀ ਤੇ ਕੋਈ ਵੈਲਊ ਹੀ ਨਹੀਂ ਹੈਗੀ, ਪਲੱਸ ਟੂ ਤੋਂ ਬਾਅਦ ਹਰ ਕੋਈ ਪੇਰੈਂਟਸ ਇਹੀ ਸੋਚਦਾ ਕਿ ਅੱਛਾ ਜਿਹਾ ਕੋਰਸ ਕਰਾ ਕੇ ਟਰੈੰਡਿੰਗ ਕੋਰਸ ਕਰਾਈਏ ਤੇ ਬ ਬੱਚਿਆਂ ਦਾ ਟਾਈਮ ਵੀ ਬੱਚੇ, ਨਾਲ ਜਲਦੀ ਬੱਚਾ ਸੈੱਟ ਹੋ ਜਾਏ ਸਾਡਾ।
ਹਾਂਜੀ-ਹਾਂਜੀ, ਹੁਣ ਸਾਡੇ ਟਾਈਮ ਤੇ ਕੀ ਸੀ, ਭਾਬੀ ਅਸੀਂ ਪੜ੍ਹਦੇ ਸੀ, ਤੇ ਸਾਡੇ ਕੀ ਕਹਿੰਦੇ ਸੀ, ਕੰਪਿਊਟਰ ਕੋਰਸ ਕਰ ਲਓ, ਪਾਰਲਰ ਕੋਰਸ ਕਰ ਲਓ ਅਹ ਕੁਕਿੰਗ ਕੋਰਸ ਕਰ ਲਉ, ਹੁਣ ਥੋੜਾ ਨਾ ਏਦਾਂ ਦੇ ਕੋਰਸ ਚੱਲਦੇ ਨੇ ਭਾਬੀ, ਹੁਣ ਤਾਂ ਸਿਧਾ ਕਹਿੰਦੇ ਨੇ ਅ ਕੋਈ ਵੀ ਨੀ ਕੁੜੀਆਂ ਕਰਕੇ ਖੁਸ਼ ਹੈਗੀਆਂ, ਨੇ ਸਿਲਾਈ ਕਢਾਈ ਹੁਣ ਵੇਖਿਆ ਤੁਸੀਂ ਕੋਈ ਕੁੜੀਆਂ ਨੂੰ, ਕਰਦਿਆਂ ਹੋਇਆ।
ਹੂੰ ਆਉਂਦੀ ਨੀ ਹੈਗੀ, ਆਉਂਦੀ ਨੀ ਹੈਗੀ, ਅੱਜ -ਕੱਲ ਦੇ ਬੱਚਿਆਂ ਨੂੰ ਤੇ ਨਾ ਟਰਸਟਿਡ ਨਾ ਟਰਸਟ, ਇੰਟਰਸਟ ਹੈ ਉਹਨਾਂ ਦਾ
ਨਾ-ਨਾ, ਬਿਲਕੁਲ ਵੀ ਨੀ, ਕੁੜੀਆਂ ਹੋਣ, ਚਾਹੇ ਮੁੰਡੇ ਹੋਣ ਹਰ ਕੋਈ ਕਹਿੰਦਾ, ਬਸ ਅਸੀਂ ਇਹ ਕੋਰਸ ਕਰਨੇ ਨੇ, ਬਾਹਰ ਜਾਣੈ, ਕੋਲੇਜਾਂ ਚ ਜਾਣੈ ਪੜ੍ਹਨੈ। ਹੁਣ ਕੋਈ ਐਵੇਂ ਤਾਂ ਨਹੀਂ ਹੈਗਾ, ਕਿ ਹਾਂ ਕੋਈ ਕੋਰਸ ਏਦਾਂ ਦਾ ਵੀ ਕਰਕੇ ਖੁਸ਼ ਹੈਗਾ ਕਿ ਹਾਂ ਬਈ ਕੋਈ, ਅੱਜ- ਕੱਲ੍ਹ ਵੇਖਿਆ ਜਾਏ ਹੁਣ ਬੂਟੀਕ ਚੱਲਦੇ ਪਏ ਨੇ, ਇੰਨੇ ਸੋਹਣੇ, ਸੋਹਣੇ ਅੱਜ- ਕੱਲ੍ਹ ਸਿਲਾਈ ਇੰਨੀ ਮਹਿੰਗੀ ਹੋ ਗਈ ਏ, ਭਾਬੀ ਇਤਨੀ ਮਹਿੰਗੀ ਸਿਲਾਈ ਹੋ ਗਈ ਏ, ਮੈਂ ਕਿਹ ਰਹੀ ਬੂਟਿਕ ਵਾਲੇ ਜ਼ਿਆਦਾ ਕਮਾਂਦੇ ਪਏ ਨੇ।
ਬਿਲਕੁਲ-ਬਿਲਕੁਲ ਔਰ ਉਹ ਬ ਬੁਟੀ ਤਾਂ ਵੀ ਪਤਾ ਕੀ ਕਰਦੀਆਂ ਨੇ, ਆਪ ਥੋੜਾ ਨਾਲ, ਕਾਰੀਗਰ ਬਿਠਾ ਦਿੰਦੇ--ਹ ਦਿਆਂ ਨੇ ਬੁਟੀਕ ਅਪਣਾ ਖੋਲਿਆ, ਜਗ੍ਹਾ ਅਪਣੀ, ਪੈਸਾ ਅਪਣਾ ਕਾਰੀਗਰ ਬਿਠਾਤਾ, ਆਪਣਾ ਕਾਰੀਗਰ ਤੇ, ਤੁਹਾਨੂੰ ਪਤਾ ਤਾਂਈ ਮੋਮਡਨ ਹੁੰਦੇ ਆ, ਉਹ ਇੱਕ ਤੋਂ ਇੱਕ ਸ ਸਟਿਚਿੰਗ ਕਰ ਲੈਂਦੇ ਐ
ਇਹ ਕੋਈ, ਉਹ ਕੋਈ, ਉਹਨਾਂ ਨੇ ਤਾਂ ਕੋਈ ਅੱਜ- ਕੱਲ ਦੇ ਕੋਰਸ ਨੀ ਕੀਤੇ, ਫੇਰ ਉਹ ਭੁੱਖੇ ਨੀ ਮਰਦੇ ਉਹ ਤਾਂ ਸੋਹਨਾ ਕਮਾਂਦੇ ਨੇ। ਉਹੀ ਆ ਗਈ ਨਾ, ਬਸ ਅੱਜ ਕੱਲ੍ਹ ਦੇ ਬ ਜਿਹੜਾ ਲੱਗੀ ਹੋਈ ਹੈ, ਬਸ ਹਾਂ ਕਿ ਅਸੀਂ ਕਰਨਾ ਹੈ ਗਾ ਬਸ ਇਹ ਘਰ ਦੇੱ ਕੰਮ ਨੀ ਸਿੱਖਣੇ ਹੈਗੇ ਨੇ ਸਾਰੇ, ਇਹਨਾਂ ਵਿੱਚ ਵੀ ਕਮਾਈ ਹੈਗੀ ਹੈ, ਬਸ ਬੱਚੇ ਕਹਿੰਦੇ ਨੇ ਇੱਕ ਦੇ ਇਕ ਦੇਖੀ, ਦੁਖੀ, ਦੇਖੀ, ਦੇਖੀ ਇੱਕ ਦੂਜੇ ਦੀ ਹਾਂ, ਬਈ ਉਹਨੇ ਕੋਰਸ ਕਰਤਾ ਮੈਂ ਵੀ ਕਰਨੈ। ਉਹਨੇ ਟੈਲੀ ਦਾ ਕੀਤਾ, ਮੈਂ ਟੈਲੀ ਕਰਨਾ, ਕੋਈ ਗ੍ਰਾਫਿਕ ਦਾ ਕੀਤਾ, ਮੈਂ ਗ੍ਰਾਫਿਕ ਅੱਜ ਕੱਲ੍ਹ ਬਸ ਜੋ ਹੈ, ਕੁਛ ਹੈਗਾ ਨਾ ਬੱਚੇ ਕੋਂਪੀਟੀਸ਼ਨ ਵਿਚ ਉਤਰੇ ਹੋਰ ਕੁਛ ਨੀ ਹੈਗਾ। ਬਸ
ਕਹਿ ਰਹੇ ਹੋ ਤੁਸੀਂ, ਪਰ ਬ-ਬੱਚਿਆਂ ਨੂੰ ਉਹੀ ਹੈ ਨਾ। ਹੁਣ ਮੰਨ ਲਓ ਏ-ਆਈ ਐ ਤੇ, ਏ-ਆਈ ਦਾ ਵੀ ਪੂਰਾ ਕੰਪਲੀਟ ਕੋਰਸ ਤੁਸੀਂ ਇੱਕ ਸਾਲ ਦਾ ਮੰਨ ਕੇ ਚੱਲੋ।
ਹਾਂਜੀ ਹਾਂਜੀ,
ਠੀਕ ਹੈ ਨਾ ਕੀ ਜਿੱਦਾਂ ਆਪਾਂ ਕਹੀਏ ਕਿ ਹਾਂ, ਤਿੰਨ ਮਹੀਨੇ ਦਾ ਕਰ ਲਿਓ ਕਰ ਲਈਏ, ਲੇਕਿਨ ਫਿਰ ਪੂਰਾ ਏ -ਆਈ ਦਾ ਅਗਰ ਤੁਸੀਂ ਕੀੜਾ ਬਣਨਾ ਤੇ ਫਿਰ ਪੂਰਾ ਤਿੰਨ-ਤਿੰਨ, ਮਹੀਨੇ ਦਾ ਚਾਰ ਕੋਰਸ ਹੈ, ਤੇ ਫਿਰ ਉਸ ਹਿਸਾਬ ਨਾਲ ਕੋਰਸ ਹੁੰਦਾ ਹੈ।
ਹਾਂਜੀ, ਆ ਤਾਂ ਹੈ ਹੀ, ਬਸ ਉਹੀ ਨਾ ਉਸੇ ਹਿਸਾਬ ਨਾਲ ਪੈਸਾ ਲੱਗਦਾ ਭਾਬੀ ਜਾਂ ਤਾਂ ਪਹਿਲੇ ਉਹੀ ਹੈਗੀ ਨਾ ਪੜ੍ਹਾਈਆਂ ਵੀ ਵੇਖਣੀਆਂ ਨੇ ਤਾਂ ਕੋਰਸ ਤਾਂ ਅਲੱਗ ਹੀ ਹੋ ਗਏ ਸਭ ਫ ਹਰ ਚੀਜ਼ ਨੂੰ ਵੇਖਣਾ ਪੈਂਦੈ ਬਸ ਇਹੀ ਇਹ ਏ, ਇਹੀ ਹੈਗਾ ਅੱਜ ਕੱਲ ਆਪਣਾ ਕਹਿਣਾ, ਕਿ ਬੱਚਿਆਂ ਪਿੱਛੇ ਹਰ ਬੰਦਾ ਕਰਦਾ ਏ ਤੁਸੀਂ ਜਿਹੜਾ ਕਹਿ ਰਹੇ ਹੋ ਨਾ, ਕਿ ਉਹ ਨਾ ਪੜ੍ਹਾਈ ਤਾਂ ਗੌਰਰਮੈਂਟ ਵਿੱਚ ਵੀ ਕਰਦਾ ਪਿਆ ਬੱਚਾ ਲਈ। ਇਹਨੂੰ ਇਹ ਹੈਗੀ ਨਾ ਹਾ ਕੋਈ ਕਹਿੰਦਾ ਕਿ ਨਹੀਂ, ਬੱਚਾ ਵੱਧ ਤੋਂ ਵੱਧ ਵਧੀਆ ਪੜ੍ਹਾਈ ਕਰ ਲੋ। ਉਹ ਪ੍ਰਾਈਵੇਟ ਆਪਣਾ ਫਿਰ ਕਹਿੰਦਾ ਟੂਊਸ਼ਨਾਂ ਵੱਖਰੀਆਂ ਹੁੰਦੀਆਂ ਨੇ, ਤੇ ਸਕੂਲ ਵੱਖਰੇਜਣੇ ਹੁੰਦੇ ਬਸ
ਸਾਡੇ ਟਾਈਮ ਤੋਂ ਟਿਊਸ਼ਨਾਂ ਕਿੱਥੇ ਸੀ। ਆਪ ਸੈਲਫ ਪੜ੍ਹਦੇ ਸੀ, ਪੇਰੈਂਟਸ ਕਹਿੰਦੇ ਸੀ ਆਪ ਤੇ ਆਪੇ ਪੜ੍ਹੋ, ਤੇ ਆਪੇ ਹੀ ਕੋਲੋ ਸਾਡੇ ਕੋਲ ਤਾਂ ਪੈਸਾ ਹੈ ਨੀ। ਅਸੀਂ ਤੇ ਆਪ ਪਲੱਸ ਟੂ ਤੱਕ ਵੀ ਨੀ ਕੋਈ ਟਿਊਸ਼ਨ ਲਾਈ। ਤੇ ਅੱਜ ਕੱਲ ਬੱਚਿਆਂ ਨੂੰ ਕੋਈ ਟਿਊਸ਼ਨ ਲਾ ਕੇ ਦੇਣੀ ਪੈਂਦੀ ਹੈ।
ਕਿਸਦਾ ਏ, ਸਕੂਲ ਦਾ ਸਾਨੂੰ ਸਮਝ ਨੀ ਆਉਂਦਾ। ਐਵੇਂ ਕੀ ਬੋਲਦੇ ਨੇ ਤੇ ਅਹ ਟਿਊਸ਼ਨਾਂ ਅ ਲਗਵਾ ਕੇ ਕਹਿੰਦੇ ਨੇ ਅਸੀਂ ਮੰਮੀ ਹੁਣ ਸਮਝ ਆ ਗਿਆ ਸਾਨੂੰ। ਅੱਜ ਕੱਲ੍ਹ ਟਿਊਸ਼ਨ ਦਾ ਫੈਸ਼ਨ ਬਣ ਗਿਆ ਭਾਬੀ।
ਸਭ ਚੀਜ਼ ਦਾ ਫੈਸ਼ਨ ਹੈ। ਉਹੀ ਤੁਹਾਨੂੰ ਗੱਲ ਕਰ ਰਹੀ ਹਾਂ ਜਿੱਦਾਂ ਤੁਹਾਨੂੰ ਦੱਸ ਰਹੀ ਹਾਂ ਕਿ, ਬਈ ਪ੍ਰਾਈਵੇਟ ਸਕੂਲ ਚ ਸਾਡਾ ਸ਼ੋ-ਔਫ ਹੀ ਹੈ ਨਾ। ਮੰਨ ਲਓ ਮੇਡ ਲਾਈ ਐ। ਮੇਡ ਲਾਈ ਐ ਅੱਛਾ। ਸ਼ੋ-ਔਫ ਹੈ, ਦਿਖਾਣਾ ਹਾਂ, ਬਈ ਸਾਡੇ ਘਰ ਮੇਡ ਲੱਗੀ ਹੈ। ਉਹੀ ਆਪ-ਆਪਾਂ ਲੋਕੀ ਸ਼ੋ-ਆਫ ਕਰਨੇ ਆ ਕਿ ਨਹੀਂ ਆਪਾਂ ਨੂੰ ਵੀ ਚਾਹੀਦਾ। ਉਹਦੇ ਘਰ ਲੱਗੇ ਆ ਸਾਡੇ ਘਰ ਵੀ ਚਾਹੀਦੀ ਆ ਉਹਦਾ ਬੱਚਾ ਹਾਈ ਸਟੈਂਡਰਡ ਸਕੂਲ ਚ ਪੜ੍ਹ ਰਿਹਾ। ਸਾਡਾ ਬੱਚਾ ਵੀ ਪੜ੍ਹਨਾ ਚਾਹੀਦਾ। ਆਹ ਚੀਜ਼ ਹੋ ਗਈ ਆ ਅੱਜ
ਹਾਂਜੀ ਹਾਂਜੀ। ਵਾਕੀ ਸ਼ੋ-ਔਫ ਮੈਂ ਪਹਿਲੇ ਕਹਿ ਰਹੀ ਸੀ। ਮੈਂ ਕਿਹਾ ਹੁਣ ਬਸ ਜੋ ਹੈਗਾ ਸ਼ੋ-ਔਫ ਹੀ ਹੈਗਾ। ਔਰ ਕੁਛ ਨੀ ਹੈਗਾ। ਬੰਦੇ ਦੇ ਪੱਲੇ ਕੁਛ ਹੋਏ ਨਾ ਹੋਏ। ਲੇਕਿਨ ਉਹਨੇ ਵਿਖਾਣਾ ਜ਼ਰੂਰ ਹੈਗਾ, ਹੱਦ ਹੈ। ਤਾਈ ਤੇ, ਕੁਛ ਬਿਲਕੁਲ ਕੱਪੜਾ ਪਾਣਾ ਤਾਂ ਵੀ ਖਾਣਾ ਅੱਜ ਕੱਲ ਰਹਿ ਕੀ ਗਿਆ। ਕੁਛ ਵੀ ਨੀ ਹੁਣ ਬੰਦਾ ਕਹਿੰਦਾ ਕੀ, ਕੋਈ ਸੋਨਾ ਜੇਵਰ ਪਾਇਆ ਨਾ ਹੋਵੇ ਕੱਪੜਾ ਜ਼ਰੂਰ ਪਾੜਾ ਐ, ਬੰਦੇ ਨੇ ਬਸ ਬਸ ਬਸ ਬਸ ਬਸ ਬ ਸ-ਬਸ ਉਹੀ ਨਾ ਫੇਰ ਕਹਿੰਦੇ ਨੇ ਮਹਿੰਗਾਈ ਵੱਧਦੀ ਪਈ ਏ।
ਸੋਨੇ ਪਾਨ ਦਾ ਤੇ ਖੈਰ ਕੋਈ ਹਾਲ ਹੀ ਨਹੀਂ ਹੈਗਾ। ਆਪਾਂ ਹੁਣ ਪਿੱਛੇ ਅੰਮ੍ਰਿਤਸਰ ਗਈ ਹਾਂ ਅੱਜ ਪਰਸੋਂ। ਹਾਏ ਉੱਥੇ ਇੰਨਾ ਬੁਰਾ ਹਾਲ ਭਰਾ ਕਹਿੰਦਾ। ਆਪਣਾ ਮੋਬਾਇਲ ਤੇ ਪਰਸ ਆਪਣਾ ਸੰਭਾਲ ਕੇ ਚੱਲੀ ਅ ਇੱਥੇ ਬਹੁਤ ਚੋਲ ਲੁਟੇਰੇ, ਸਮੈਗਰ, ਵਗੈਰਾ ਸਭ ਲੋ ਕ, ਬਹੁਤ ਜ਼ਿਆਦਾ।
ਬਾਏ ਟ੍ਰੇਨ ਗਏਈ ਸੀ ਤੁਸੀਂ, ਬਾਏ ਟ੍ਰਰੇਨ ਗਏ ਸੀ। ਰ ਟ੍ਰੇਨਾਂ ਵਿੱਚ ਤਾਂ ਵੈਸੇ ਟ੍ਰਰੇਨਾਂ ਚ ਤਾਂ ਵੈਸੇ ਵੀ ਬੜਾ ਖਤਰਾ ਹੁੰਦਾ ਭਾਬੀ। ਆਪਣੀ ਗੱਡੀ ਉਹ ਤਾਂ ਅਲੱਗ ਏ।
ਬਸ ਐ ਕੀ ਥੋੜਾ ਜਾਂ ਤੇ ਅਪ ਡਾਊਨ ਕਰਦੇ ਫਿਰ ਸੀ ਗੱਡੀ ਦਾ। ਪਰ ਦੋ-ਚਾਰ ਦਿਨ ਰਹਿਣਾ ਸੀ। ਮੈਂ ਕਿਹਾ ਚੱਲ ਪੇਕੇ ਰਹਿ ਵੀ ਆਈਏ। ਲਾਸਟ ਛੁੱਟੀਆਂ ਨੇ ਫੇਰ ਦੋ-ਚਾਰ ਦਿਨ ਰਹਿਣਾ ਸੀ। ਤੇ ਫਿਰ ਕਿੱਦਾਂ ਕਰਦੇ, ਫਿਰ ਆਪਾਂ ਹੀ ਟ੍ਰੇਨ ਹੀ ਵਿਸ਼ਨ, ਵਗੈਰਾ ਕਰਾ ਕੇ ਗਏ ਸੀ ਉਵੇਂ ਤੇ, ਪਰ ਉੱਥੇ ਦਾ ਮਾਹੌਲ ਮਤਲਬ ਬਹੁਤ ਜ਼ਿਆਦਾ ਵਿਗੜਿਆ ਪਿਆ। ਜਿੱਦਾਂ ਪੈਲੇ ਯੂਪੀ ਚ ਸੀ ਨਾ, ਹੁਣ ਏਦਾਂ ਦਾ ਓਧਰ ਹੋਇਆ ਪਿਆ ਹੂੰ।
ਬਸ ਉਹੀ ਐ ਨਾ ਭਾਬੀ ਕਹਿੰਦਾ ਕਿ ਬਸ ਜੇੜਾ ਟਾਈਮ ਨਾ ਕਹਿੰਦਾ ਕਿ ਹੋ ਰਿਆ ਬਸ ਠੀਕ ਆ। ਕਹਿੰਦੇ ਨੇ ਅੱਜ-ਕੱਲ ਬਸ ਲੋਕੀ ਕਹਿੰਦੇ ਨੇ ਕਿ ਸਕੈਮ ਕਰ ਲਈਏ। ਜਾਂ ਚੋਰੀ ਕਰ ਲਈਏ। ਕਹਿਣਾ ਕਿ ਮਿਹਨਤ ਕਰਕੇ ਪੈਸਾ ਨਾ ਕਮਾਈਏ। ਆ ਕੀ ਲੱਗਿਆ।
ਮਿਹਨਤ ਤੇ ਅੱਜ ਕੱਲ੍ਹ ਬੱਚਿਆਂ ਦੇ ਪਿੱਛੇ ਹੈ ਹੀ ਨੀ। ਉੱਪਰੋ ਜਿਹੜੇ ਚੋਰ, ਡਕੈਤੇ ਦਿਨ ਦਿਹਾੜੇ ਚੋਰੀਆ ਬਹੁਤ ਬੁਰਾ ਹਾਲ ਹੋਇਆ ਪਿਆ।
ਉਹੀ ਨਾ। ਏਦਾਂ ਥੋੜਾ ਨਾ ਕਹਿੰਦੇ ਨੇ ਧਰਮ ਕਰਮ ਹੁੰਦੇ ਨੇ ਇਸ ਵਾਸਤੇ ਤਾਂ ਹੁੰਦੇ ਨੇ ਕਿ ਚਲੋ ਬਾਈ ਥੋੜਾ ਕੱਲੀ ਉਹਦਾ ਭਾਰ ਘੱਟ
ਹਾਂਜੀ ਹਾਂਜੀ। ਚਲੋ ਭਾਬੀ ਜੀ ਹਾਂਜੀ ਹਾਂਜੀ। ਆਵਾਂ, ਹਾਂਜੀ ਹਾਂਜੀ, ਆਵਾਂਗੇ ਆਵਾਂਗੇ ਚਲੋ। ਠੀਕ ਹੈ। ਅੱਛਾ ਜੀ ਸ਼ਸ਼੍ਰੀ- ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਆਕਾਲ